ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਆਕਾਲ ਹਾਂਜੀ
ਹੋਰ ਕੀ ਹਾਲ ਚਾਲ ਹੈ
ਵਧੀਆ ਜੀ ਤੁਸੀਂ ਸੁਣਾਓ
ਬਸ ਫਸਟ ਕਲਾਸ ਫਿਰ ਸਾਰਾ ਟੋਪਿਕ ਮੋਬਾਇਲ ਦੇ ਉੱਤੇ ਹੈਗਾ ਠੀਕ ਹੈ
ਹਾਂਜੀ ਹਾਂਜੀ ਹ
ਹਾਂਜੀ ਹਾਂਜੀ ਪਹਿਲਾਂ ਤੁਸੀਂ ਸ਼ੁਰੂ ਕਰੋਗੇ ਕਿ ਮੈਂ ਸ਼ੁਰੂ ਕਰਾਂ
ਤੁਸੀਂ ਬੋਲੋ
ਜਿਵੇਂ ਸਾਨੂੰ ਪਤਾ ਹੈ ਕਿ ਸਾਡੇ ਜੀਵਨ ਵਿੱਚ ਬਈ ਹਰ ਇੱਕ ਚੀਜ਼ ਦੀ ਜ਼ਰੂਰਤ ਪੂਰੀ ਹੁੰਦੀ ਹੈ ਇਸੇ ਕਰਕੇ ਮੋਬਾਇਲ ਵੀ ਸਾਡੇ ਵਾਸਤੇ ਬਹੁਤ ਲਾਭਕਾਰਕ ਹੈ ਇਹਦੇ ਨਾਲ ਸਾਡੇ ਨੁਕਸਾਨ -ਨੁਕਸਾਨ ਵੀ ਹੈਗੇ ਨੇ, ਲਾਭ ਫਾਇਦੇ ਵੀ ਹੈਗੇ ਨੇ, ਅਸੀਂ ਨੁਕਸਾਨ ਇਸ ਕਰਕੇ ਹੈ ਸੀ ਜਿਵੇਂਅਸੀਂ ਦੇਖਦੇ ਹਾਂ, ਸਾਡੇ ਅੱਖਾਂ ਉਖਾਂ ਤੇ ਹਾਨੀ ਪਹੁੰਚਾਉਂਦਾ ਹੈਗਾ, ਤੇ ਲਾਭਦਾਇਕ ਇਸ ਵਾਸਤੇ ਹੈਗਾ ਕਿ ਅਸੀਂ ਆਪਣੀ ਪੜ੍ਹਾਈ ਆਪਣੀ ਜ਼ਰੂਰਤ ਇੰਟਰਨੈਟ, ਈਮੇਲ, ਵੀਡੀਓ ਸਾਰਾ ਕੁਛ ਅਸੀਂ ਅ ਬਈ ਅਰੇ ਤੇ ਅਕੋਰਡਿੰਗਲੀ ਕਰ ਸਕਣੇ ਹੈਗੇ ਆ।
ਸਹੀ ਗੱਲ ਹੈ
ਹਾਂਜੀ -ਹਾਂਜੀ, ਮੋਬਾਇਲ ਫੋਨ ਤੋਂ ਵਗੈਰਾ, ਸਾਡੀ ਕੋਈ ਵੀ ਅੱਜ ਕੱਲ੍ਹ ਕੋਈ ਵੀ ਪੈਸੇ ਦੀ ਵੀ, ਅਸੀਂ ਕੁਛ ਕਰਨਾ ਹੋਵੇ। ਸੈਂਡ ਕਰਨੇ ਹੋਣ ਤਾਂ ਵੀ, ਅਸੀਂ ਇੱਕ ਦੂਸਰੇ ਨੂੰ ਭੇਜ ਸਕਦੇ ਹੈਗੇ ਹਾਂ। ਤੇ ਸਾਡੇ ਮਨੋਰੰਜਨ ਵਾਸਤੇ ਵੀ ਪ੍ਰਦਾਨ ਕਰਦਾ ਹੈਗਾ। ਗਾਣੇ ਸੁਣਨਾ, ਵੀਡੀਓ ਦੇਖਣਾ ਅਤੇ ਖੇਡਾਂ ਖੇਡਣ ਵਾਸਤੇ ਵੀ ਹੈਗਾ ਵੇ
ਹਾਂ।
ਹਾਂ ਪਰ ਇਹਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਸਾਡੀ ਸਿਹਤ ਲਈ ਵੀ ਹ ਕਾਰਕ ਹੋ ਸਕਦਾ ਹੈਗਾ। ਜੇ ਅਸੀਂ ਲਗਾਤਾਰ ਇਹਦੀ ਮੋਬਾਇਲ ਦੀ ਵਰਤੋਂ ਕਰਾਂਗੇ, ਤਾਂ ਸਾਡੀ ਅੱਖਾਂ ਦੀ ਰੋਸ਼ ਘੱਟ ਸਕਦੀ ਐ, ਸਾਡੇ ਸਿਰ ਦਰਦ ਦੀ ਸਮੱਸਿਆ ਸਾਨੂੰ ਹੋ ਸਕਦੀ ਹੈਗੀ ਏ। ਇਸ ਕਰਕੇ ਸਾਨੂੰ ਇਸ ਕਰਕੇ ਸਾਨੂੰ ਮੋਬਾਇਲ ਨਾਲ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਤੇ ਕਈ ਲੋਕਾਂ ਦੀ ਤਾਂ ਨੀਂਦ ਵੀ ਪ੍ਰਭਾਵਿਤ ਹੁੰਦੀ ਐ, ਇਹਦੇ ਨਾਲ। ਤੇ ਅਤੇ ਬੱਚਿਆਂ ਅਤੇ ਵਿਦਿਆਰਥੀਆਂ ਦੇ ਵਾਸਤੇ ਬਹੁ ਸਮਾਂ ਮੋਬਾਇਲ ਤੇ ਨਿਤਾਨ ਨਾਲ ਇਹਨਾਂ ਦੀ ਪੜ੍ਹਾਈ ਤੇ ਵੀ ਬੁਰਾ ਅਸਰ ਪੈਂਦਾ ਪਿਆ ਹੈਗਾ ਵੇ। ਇਹ ਨਾਲ ਸਾਡੀ ਸ ਸਾਰੀਰਿਕ ਕਸਰਤ ਅਤੇ ਖੇਡਾਂ ਘੱਟ ਘਟਣੀਆਂ ਘੱਟ ਹੋ ਗਈਆਂ ਹੈਗੀਆਂ ਨੇ, ਜਿਹੜੇ ਅਸੀਂ ਬਾਹਰ ਖੇਡ ਖੇਡਦੇ ਹਾਂ, ਸਾਰਾ ਦਿਨ ਮੋਬਾਇਲ ਚਲਾਣ ਦੇ ਰਹਿੰਦੇ ਹੈਗੇ ਆਂ।
ਬਿਲਕੁਲ ਸਹੀ ਗੱਲ ਐ।
ਠੀਕ ਹੈ ਨਾ, ਸਾਨੂੰ ਮੋਬਾਇਲ ਆਪਣੀ ਸਮਝਦਾਰੀ ਤੇ ਉਹਦੇ ਲੋੜ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈਗੀ ਏ।
ਬਿਲਕੁਲ -ਬਿਲਕੁਲ ਜੀ।
ਹਾਂਜੀ -ਹਾਂਜੀ, ਸਾਨੂੰ ਹਮੇਸ਼ਾ ਆਪਣੇ ਪੜ੍ਹਾਈ ਦੇ ਹਾਂਜੀ, ਪੜ੍ਹਾਈ ਦੇ ਮਾਂ ਵਾਸਤੇ ਹੀ ਜ਼ਰੂਰੀ ਹੈ, ਨਾਲੇ ਅਹ ਅਸੀਂ ਕਿਸੇ ਨਾਲ ਗੱਲਬਾਤ ਕਰਨੀ ਹੋਏ। ਹਾਂਜੀ -ਹਾਂਜੀ, ਬਿਲਕੁਲ -ਬਿਲਕੁਲ ਸਾਰੇ ਚੀਜ਼ਾਂ ਵਾਸਤੇ ਹੈਗਾ ਵੇ। ਤੇ ਜਿੰਨਾ ਸਾਨੂੰ ਹੋ ਸਕੇ, ਓਨਾ ਹੀ ਮੋਬਾਇਲ ਦੀ ਵਰਤੋਂ ਰੱਖਣੀ ਚਾਹੀਦੀ ਹੈਗੀ ਏ।
ਫ਼ੋਨ ਤਾਂ ਹਰ ਚੀਜ਼ ਵਾਸਤੇ ਫਰੀ ਹਾਂ, ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ, ਘੱਟ ਤੋਂ ਘੱਟ ਵਰਤ ਕਰਨਾ ਚਾਹੀਦਾ, ਜ਼ਿਆਦਾ ਵਰਤਾ ਤੇ ਖਰਾਬ ਐ।
ਬਿਲਕੁਲ- ਬਿਲਕੁਲ।
ਹਰ ਟੈਮ ਫੋਨ ਚਲਾਤੇ ਐ ਲੈਪਟੋਪ ਚੀ
ਹਾਂ, ਬਿਲਕੁਲ -ਬਿਲਕੁਲ, ਇਹਨਾਂ ਤਾਂ ਸਾਡੀ ਨੀਂਦਾ ਵੀ ਦੂਰ ਕਰ ਹ ਹ ਹਾਂ
ਫੋਨ ਚਲਾਏਗਾ ਤਦ ਰੋਟੀ ਖਾਏਗਾ ਬੰਦਾ, ਬਿਨਾਂ ਫੋਨ ਚਲ ਰੋਟੀ ਨਹੀਂ ਖਾ ਸਕਦਾ। ਅੱਜ -ਕੱਲ੍ਹ ਤੇ ਉਹ ਮਹੌਲ ਹੋ ਗਿਆ।
ਹਾਂਜੀ -ਹਾਂਜੀ -ਹਾਂਜੀ। ਬੱਸ ਉਹੀ ਨਾ, ਬੱਚੇ ਵੀ ਸਾਰਾ ਦਿਨ ਹੀ ਫੋਨਾ ਨੂੰ ਲੈ- ਲੈ ਕੇ ਹੀ ਬਈ ਅਹ ਰੋਟੀ ਖਾਣਗੇ ਟੀਵੀ ਨੂੰ ਵੀ ਦੇਖਣਾ ਨਾਲ, ਫੋਨ ਵੀ ਚਲਾਂਦੇ ਨੇ, ਉਹਨਾਂ ਨੂੰ ਫੋਨਾਂ ਨੂੰ ਲੈ ਕੇ ਕਰਨਾ ਹੈਗਾ। ਕੁਛ ਵੀ ਕਰਨਾ ਹੋਵੇ ਕਾਰਟੂਨ ਦੇਖਣਾ, ਟੀ ਵੀ ਨੂੰ ਛੱਡਣਗੇ, ਮੋਬਾਇਲ ਦੇ ਦੋ ਮੋਬਾਇਲ ਤੇ ਕਰਦੇ ਰਹੀਏ, ਅਸੀਂ ਸਾਰੇ ਕੰਮ। ਸਾਰੇ ਪਾਸੇ ਦੀ ਐ ਰਾਤ ਨੂੰ ਇੱਕ, ਇੱਕ, ਦੋ, ਦੋ ਵਜੇ ਤੱਕ ਲੱਗੇ ਰੈਂਦੇ ਹੈਗੇ ਨੇ ਫੋਨਾਂ ਤੇ ਵੀ। ਹਾਂ, ਪਰ ਏ ਫੋਨ ਸਾਡੇ ਵਾਸਤੇ ਐਸ ਕਾਰਕੇ ਅੱਛਾ ਲੱਗਦੈ ਸਾਨੂੰ, ਕਿ ਚਲੋ ਤੇ ਦੂਰ ਅਸੀਂ ਐਦੇ, ਓਦੇ ਨਿਕਲ ਗਏ ਆਂ, ਯਾ ਕਿੱਥੋਂ ਦੀ ਕੰਟੈਕਟ ਨਈ ਮਿਲਦਾ ਹੈਗਾ ਏਸ ਕਰਕੇ ਸਾਡੇ ਵਾਸਤੇ ਫੋਨ, ਜਰੂਰੀ ਬਨਾਏਆ ਗੇਆ ਹੈਗਾ ਵੇ ਅੱਜ -ਕੱਲ੍ਹ ਕੰਪਿਊਟਰ ਵਗੈਰਾ ਦਾ ਅ ਉਪਯੋਗ ਨਾ ਕਰਕੇ, ਤੇ ਮੋਬਾਇਲ ਵਿੱਚ ਹੀ ਸਾਰੀ ਫੈਸਿਲਿਟੀ ਦੇ ਕਰ ਦਿੱਤੀ। ਗਈ ਹੈਗੀ ਉਹਨਾਂ ਨੇ
ਹੂੰ, ਅੱਜ- ਕੱਲ੍ਹ ਬੱਚੇ ਫੋਨ ਈ ਚਲਾਂਦੇ ਨੇ ਬਸ। ਸਾਰਾ ਇੰਸਟਾਗ੍ਰਾਮ ਹੋ ਗਿਆ, ਸਾਰਾ ਯੂਜ ਕਰਕੇ ਜੰਮਦੇ ਬੱਚੇ ਨੂੰ ਫੋਨ ਚਾਹੀਦਾ ਅੱਜ- ਕੱਲ੍ਹ ਤੇ। ਦੋ ਸਾਲ ਦਾ ਬੱਚਾ ਹੋਆ ਨੀ, ਬਸ ਉਗਲੀਆਂ ਚਲਾਣੀਆਂ ਸਟਾਟ।
ਹਾਂ ਬਸ ਉਹੀ ਨਾ, ਉਹਨਾਂ ਨੂੰ ਕਦੀ ਕਾਰਟੂਨ ਲੈਲੋ, ਕਦੀ ਪੋਯਮ ਲੈ ਲੋ, ਕਦੀ ਕੁਛ ਲੈ ਲੋ, ਉਹੀ ਲੈ ਕੇ ਚੱਲੇ ਰਹਿੰਦੇ ਹੈਗੇ ਨੇ। ਪਰ ਇਹਨੇ ਮੋਬਾਇਲ ਨੇ ਸਾਡੇ ਜੀਵਨ ਦੇ ਵਿੱਚ ਨਾ ਬੈਂਕਾਂ-ਬੂਕਾਂ ਜਾ ਕੇ, ਸਾਰੇ ਐਪ ਇੱਥੇ ਦੇ ਕੇ ਬੈਂਕਿੰਗ, ਖਰੀਦਦਾਰੀ, ਬਿੱਲਾਂ ਦਾ, ਇਹਨਾਂ ਦਾ ਸਾਰਾ ਅਹ ਕੀ ਕਹਿੰਦਾ ਸੀ ਮੈਂ, ਸਾਡੇ ਵਾਸਤੇ ਅਸਾਨ ਕਰ ਦਿੱਤਾ ਕਿ ਘਰ ਬੈਠੇ ਹੀ ਸਾਰਾ ਕੁੱਛ ਕਰ ਲੋ।
ਹਾਂ, ਸਈ ਗੱਲ ਐ।
ਹਾਂਜੀ, ਹਾਂਜੀ, ਹਾਂਜੀ ਘਰ ਨਾਲੋ ਅਸੀਂ ਕੁਛ ਵੀ ਚੀਜ ਨੂੰ ਸਰਚ ਕਾਰ ਸਕਦੇ ਹੈਗੇ ਆਂ ਤੇ ਕੀ ਕੈਂਦੇ ਨੇ ਜੇੜੀ ਸਾਨੂੰ ਚੀਜ਼ ਨੂੰ ਸਮਜ ਨਈ ਹੈਗੀ, ਅਸੀਂ ਓਨੂੰ ਏ ਅਛੀ ਤਰਾ ਸਮਜ ਨੇ ਹੈਗੇ ਆ ਜੋ ਨਈ ਆਂਦਾ ਓ ਵੀ ਸਾਡੇ, ਅ ਅੱਛੀ ਤਰਾ ਬਈ ਕੀ ਕੈਂਦੇ ਨੇ ਬਈ ਸਾਨੂੰ ਲੱਬ ਕੇ ਦੱਸ ਦਿੰਦਾ ਹੈਗੈ, ਕਿ ਆ ਚੀਜ ਨੂੰ ਏਦਾਂ ਕਰਨਾ ਐਵੇਂ ਕਰਨਾ ਹੈਗੈ ਕੋਈ ਪ੍ਰੋਜੈਕਟ ਬਣਾਣੈ ਤਾਂ ਵੀ ਇਜ਼ਲੀ ਰੈਂਦਾ ਹੈਗਾ ਸਾਡੇ ਵਾਸਤੇ
ਹੂੰ।
ਓ ਹੋਰ ਦੱਸੋ ਤੁਸੀਂ ਮੋਬਾਇਲ ਬਾਰੇ
ਹਾਂਜੀ, ਕੇੜਾ ਫੋਨ ਯੂਜ਼ ਕਰਦੇ ਓ ਤੁਸੀ
ਮੇਰ ਕੋਲ ਤਾਂ ਵੀਵੋ ਦਾ ਫੋਨ ਹੈਗਾ ਵੇ। ਵੀਵੋ, ਹਾਂਜੀ, ਹਾਂਜੀ, ਹਾਂਜੀ।
ਵੀਵੋ ਵੀ ਠੀਕ ਈ ਹੈਗਾ, ਮੇਰ ਕੋਲ ਵੀਵੋ ਦਾ ਵੀ
ਨਈ ਠੀਕ ਤਾਂ ਸਾਰੇ ਈ ਹੈਗੇ ਨੇ, ਪਰ ਅੱਜ-ਕੱਲ ਜਿੱਦਾਂ ਟੈਕਨੀਕ ਚੱਲਦੀ ਪਈ ਹੈਗੀ ਏ, ਓਦੇ ਨਾਲ ਹਾਰ ਇੱਕ ਚੀਜ ਪ੍ਰੋਸੈਸ ਕਰਦੀ ਏ, ਤਾਂ ਬਈ ਕੀ ਕੈਂਦੇ ਨੇ ਵਦੀਆ ਤੋਂ ਵਦੀਆ ਲਈਏ, ਪਰ ਠੀਕ ਏ ਹਰ ਕੋਈ ਆਪਨੇ ਜਰੂਰਤ ਤੇ ਅਕੋਡਿੰਗਲੀ ਫੋਨ ਲੈਂਦਾ ਹੈਗਾ ਵੇ।
ਬਿਲਕੁਲ, ਬਿਲਕੁ, ਬਿਲਕੁਲਝ।
ਹਾਂਜੀ, ਐ ਫੋਨ ਸਈ ਏ ਚਲਾਣ ਚ ਵੀ ਸਬ ਸਈ ਐਈ ਬੈਟਰੀ ਬੈਕਅਪ ਵੀ ਸਬ
ਹਾਂਜੀ, ਹਾਂਜੀ, ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ। ਅੱਦ ਤੇ ਸਾਰੇ ਕੰਮ ਬੱਚੇਆਂ ਦੇ ਵੀ ਓਨਲਾਈਨ ਸ਼ੁਰੂ ਈ ਹੋ ਗਏ ਨੇ ਪੜਾਈਆਂ ਤਾਂ ਓਨਾਂ ਦੀ ਰਈਆਂ ਈ ਨੀ ਹੈਗੀਆਂ, ਸਾਰਾ ਕੁਛ ਸੂਕੂਲ ਵਾਲੇ ਹੋ ਗੇ ਕੁਛ ਵੀ ਸੈਂਡ ਕਰਨਾ ਮੋਬਾਇਲ ਦੇ ਉੱਤੇ ਹੀ
ਸਬ ਕੁਜ ਸਾਰੇ ਪ੍ਰੋਗਰਾਮ ਮੋਬਾਈਲ ਤੇ ਈ ਹੇਗੇ ਜੀ ਸੂਕੂਲ ਦੇ ਸਾਰੇ ਪ੍ਰੋਗਰਾਮ ਘਾਰਦੇ ਮੈਸੇਜ ਮਤਲਬ, ਪੇਰੇਂਨਟੑਸ ਮੀਟੀਂਗ ਕੁਛ ਵੀ ਕੀਸੇ ਨੂ ਬੁਲਾਉਣਾ ਹੋਵੇ ਸਾਰਾ ਫੋਨ ਤੇ ਈ ਹੂੰਦੈ ਕੰਮ ਪੈਲੇ ਤੋ ਕੁਛ ਨੀ ਹੁੰਦਾ ਸੀ ਐਵੇ ਜਾ ਲੇਕਿਨ ਲੇਕਿਨ ਹੋਨ, ਅੱਜ-ਕੱਲ ਦੇ ਟੈਮ ਵਿੱਚ ਸਬ ਕੁਝ ਅਲੱਗ ਹੋ ਗੇਆ
ਬਿਲਕੁਲ, ਬਿਲਕੁਲ ਆਜ ਅ ਆਜ ਦੀ ਜਨਰੇਸ਼ਨ ਨੂੰ ਤਾਂ ਸਿਖਾਨ ਦੀ ਲੋੜ ਈ ਨਈ ਰੈਂਦੀ
ਹਾਂ, ਹਾਂ ਦੇਖੋ ਦੇਖੀ ਸਬ ਕੁਜ ਹੋਂਦਾ
ਜਿਵੇਂ ਹੁਨ ਮੇਰੀ ਗੱਲ ਸੁਨੋ ਨਾ, ਕੋਵਿੜ ਨਾਈਨਟੀਨ ਦੇ ਵਿੱਚ ਜਿਵੇਂ ਕੀ ਕੈਂਦੇ ਨੇ ਬਈ ਅ ਕੁਛ ਚੱਲ ਨੀ ਰੇਆ ਸੀ ਫੋਨਾ ਦੇ ਤਰੇ ਈ ਏਕ ਦੂਸ ਨਾਲ ਗੇਮਾਂ ਵੀ ਖੇਲਨਾ ਬਾਰ ਨੀ ਗੱਲਾਂ, ਸਾਰਾ ਸ ਹਾਂ ਸਾਰਾ ਓਨੇ
ਓਨਲਾਈਨ
ਬਿਲਕੁਲ ਐ ਫੋਨ ਵੀ ਨਾ ਹੋਂਦਾ ਤੇ ਅਸੀ ਤਾਂ ਵੀ ਨਾ ਪੜ ਸਾਕਦੇ, ਬੱਚੇਆਂ ਦੀ ਕਲਾਸਾਂ ਅੱਗੇ ਕਿੱਦਾਂ ਪ੍ਰਮੋਟ ਕਰਦੇ ਬੱਚੇ ਵੀ।
ਬਿਲਕੁਲ ਸਈ ਗੱਲ ਐ ਜੀ।
ਹਾਂਜੀ, ਹਾਂਜੀ।
ਹੈਲੋ
ਹਾਂਜੀ- ਹਾਂਜੀ -ਹਾਂਜੀ।
ਹੋਰ ਤੁਸੀਂ ਦੱਸੋ ਆਪਣੀ ਥਿੰਕਿੰਗ ਬਾਰੇ ਫੋਨਾਂ ਦੇ ਹੋਰ
ਬ ਫੋਨ ਤੇ ਮੈਂ ਵੀ ਜ਼ਿਆਦਾ ਯੂਜ ਨਹੀ ਕਰਦਾ, ਵਾ ਦੋ ਚਾਰ ਦਿਨਾਂ ਦਾ ਯੂਜ ਕਰਨ ਲੱਗਾ ਬਸ ਬੇਕਾਰ ਹੈ ਫ਼ੋਨ ਯੂਜ ਕਰਨਾ ਅੱਖਾਂ ਦੇ ਅਸਰ ਪੈਂਦਾ ਜੇ ਬਸ ਇਸੀ ਕਰਕੇ ਫੋਨ ਜਾਦਾ ਚਲਾਈ ਦਾ ਈ ਨਈ
ਮੇਰਾ ਤਾਂ ਬਸ ਫੋਨ ਦਾ ਇਹੀ ਰਹਿੰਦਾ ਹੈਗਾ ਕਿ ਜਿੱਦਾਂ ਕੀ ਕਹਿੰਦੇ ਨੇ ਬੱਚਿਆਂ ਨੂੰ ਕੀ ਪ੍ਰੋਜੈਕਟ ਕਰਵਾਉਣਾ ਹੈ, ਕੀ ਬਣਾਉਣਾ ਹੈ, ਕੀ ਨਹੀਂ ਕਰਨਾ ਬੱਚਿਆਂ ਨੂੰ ਕਿਵੇਂ ਕਿਸੇ ਚੀਜ਼ ਨੂੰ ਸਮਝਾਉਣਾ ਹੈਗਾ ਇਹੀ ਸਭ ਕੁਛ ਦੇਖਣੀ ਹੈ ਹਾਂਜੀ -ਹਾਂਜੀ ਬਸ ਜਿਹੜੇ ਟੀਚਰ ਲੋਕ ਹੈਗੇ ਨੇ ਉਹਨਾਂ ਵਾਸਤੇ ਤੇ ਤੇ ਫੋਨ ਦੇ ਵੈਸੇ ਹੀ ਜ਼ਿਆਦਾ ਮਹੱਤਵ ਹੈਗਾ ਵ ਕਿਉਂਕਿ ਅੱਜ ਕੱਲ੍ਹ ਉਹਨਾਂ ਨੂੰ ਬੜਾ ਹੀ ਸੀ ਬਣਾ
ਫੋਨ ਤੋਂ ਬਿਨਾਂ ਕੰਮ ਹੀ ਨੀ ਹੈਗਾ ਉਹਨਾਂ ਨੇ ਸਾਰਾ ਕੁਛ ਸਾਰੇ ਡਾਕੂਮੈਂਟ ਜੋ ਵੀ ਹੁੰਦੇ ਸਭ ਕੁਛ ਉਦੇ ਤੇ ਕਰਨਾ ਹੁੰਦਾ ਸਾਰੀ ਉਨਲਾਈਨ ਸਭ ਕੁਛ ਉਨਲਾਈਨ ਕਲਾਸਾਂ ਚੱਲ ਰਹੀਆਂ ਅੱਜ ਕੱਲ ਫੋਨ ਦੇ ਫਾਇਦੇ ਵੀ ਬੜੇ ਹੈਗੇ ਨੇ ਨੁਕਸਾਨ ਵੀ ਹੈਗੇ ਨੇ ਜਿਵੇ ਫਾਇਦੇ ਸਕ ਨੁਕਸਾਨ ਵੀ
ਹਮ ਉਹ ਤੇ ਹੈਏ ਅਸੀਂ ਕੁਛ ਮੰਗਵਾਉਣਾ ਵੀ ਹੋਵੇ ਅੱਜ ਕੱਲ੍ਹ ਦਾ ਟਾਈਮ ਇਹ ਹੈਗਾ ਕਿ ਘਰ ਘਰ ਬੈ ਘਰ ਬੈਠੇ ਉੱਥੇ ਹੀ ਓਡਰ ਕਰੋ ਤੇ ਨਾਲ ਦੇ ਨਾਲ ਹੀ ਚੀਜ਼ਾਂ ਦਸ ਮਿੰਟ ਵਿੱਚ ਹਾਜ਼ਰ ਹੋ ਸਕਦੀ ਹੈਗੀ, ਖਾਣਾ ਹੋਵੇ ਕਿਸੇ ਵੀ ਚੀਜ਼ ਦੀ ਦਿਲ ਦੋਕਸ ਵਗੈਰਾ ਹੋਵੇ ਕੱਪੜੇ ਹੋ ਜਾਣ ਕੁਛ ਸਾਰਾ ਕੁਛ ਹੀ ਹਾਂਜੀ- ਹਾਂਜੀ- ਹਾਂਜੀ ਹਾਂਜੀ -ਹਾਂਜੀ।
ਨੁਕਸਾਨ ਹੈਗਾ ਵੀ ਕਿ ਬੰਦਾ ਭੁੱਖ ਚਸ ਰੋਟੀ ਪਾਣੀ ਭੁੱਲ ਜਾਂਦਾ ਫੋਨ ਚਲਾਵੇ ਜਦੋਂ
ਹਾਂ ਮੇਨ ਤਾਂ ਹੈਗਾ ਵ ਜਿਹੜਾ ਜਿਹੜੇ ਸਾਡੇ ਸਿਹਤ ਤੇ ਜਿਹੜੇ ਇੱਕ ਇੱਕ ਦੋ ਦੋ ਵਜੇ ਤੱਕ ਲੈ ਕੇ ਬੈਠਦੇ ਹੈਗੇ ਨੇ ਉਹਨਾਂ ਦੇ ਸਰੀਰ ਦਾ ਤੇ ਉੱਥਤੇ ਨੁਕਸਾਨ ਦਿੰਦਾ ਹੀ ਦਿੰਦਾ ਹੈਗਾ ਵ ਨਾਲੇ ਅੱਖਾਂ ਦੇ ਜਿਹੜੇ ਨੀਚੇ ਉਹ ਹੁੰਦੇ ਨੇ ਬਲੈਕ ਸਰਕਲ ਹੋ ਜਾਂਦੇ ਨੇ ਉਹਨਾਂ ਦੇ ਹਾਂ ਜਦ ਹਾਂ ਬਸ ਨਾ ਹਾਂ
ਇਸੇ ਕਰਕੇ ਘੱਟ ਤੋਂ ਘੱਟ ਯੂਜ ਕਰਨਾ ਚਾਹੀਦਾ ਫੋਨ
ਹਮ ਬੱਚਿਆਂ ਨੂੰ ਤਾਂ ਸਮਝਾ ਦੋ, ਬੱਚੇ ਤਾਂ ਮਿੰਟ ਵਿੱਚ ਫਿਰ ਚੱਕ ਕੇ ਫੋਨ ਬੈਠ
ਨਾ ਨਾ ਨਾ ਬੱਚਿਆਂ ਦਾ ਫੋਨ ਤੋੜ ਦੇਗਾ ਠੀਕ ਆ ਫੋਨ ਦੇ ਨਹੀਂ ਤਾਂ ਫੋਨ ਤੋੜੇਗਾ
ਹਾਂ ਬਿਲਕੁਲ- ਬਿਲਕੁਲ।
ਅਠਾਈ ਸਾਲ ਹੈ
ਹਮ
ਫੋਨ ਜ਼ਰੂਰੀ ਹੈਗੇ ਬਸ ਕਰਧਆ ਫੋਨ ਜ਼ਰੂਰੀ ਹੈ ਉਸ ਤੋਂ ਬਾਅਦ ਬਾ ਕਿਛ ਜਵਾ ਦਸ਼
ਹਾਂ ਹਾਂ, ਬਿਲਕੁਲ ਫੋਨ ਉਹੀ ਤੇ ਕਹਿ ਤਾਂ ਰਹੀ ਹਾਂ, ਨਾ ਫੋਨ ਸਾਡੇ ਵਾਸਤੇ ਜ਼ਰੂਰੀ ਵੀ ਐ। ਆ ਵੀ ਜ਼ਰੂਰੀ ਇਹਨਾ ਵੀ ਤਾਂ ਕੰਮ ਚੱਲਦਾ ਵੀ ਐ ਤੇ ਨਹੀਂ ਵੀ ਚੱਲਦਾ ਸਾਡਾ। ਠੀਕ ਨਾ ਹਾਂ ਹਾਂ
ਕੁਛ ਬਣਾਉਣਾ ਜਿਵੇਂ ਅਸੀਂ ਕੋਈ ਨੀਂ ਨਵੀਂ ਚੀਜ਼ ਸਿੱਖਣੀ ਅੱਜ ਕੱਲ੍ਹ ਬਾਹਰ ਜਾਣ ਵੀ ਨੀ ਸਾਨੂੰ ਹੁੰਦਾ ਹਾਂ ਯੂਟਿਊਬ ਖੋਲੋ ਤੇ ਤੇ ਨਾਲ ਦੇ ਨਾਲ ਸਾਡੇ ਹਾਂਜੀੇ ਸਿੱਖ ਸਕਦੇ ਹੈਗੇ ਆ ਅੱਗੇ ਹਾਂ ਉਹਨਾਂ ਵਾਸਤੇ ਤਾਂ ਈਜ਼ਲੀ ਕਰ ਦਿੱਤਾ ਜਿਹਨਾਂ ਨੂੰ ਕੁਛ ਨਾ ਵੀ ਬਣਾਉਣਾ ਹੋਵੇ ਵਰਕਿੰਗ ਵਾਲਿਆਂ ਨੂੰ
ਹਾਂ- ਹਾਂ ਸਹੀ ਗੱਲ ਹੈ
ਹਾਂਜੀ -ਹਾਂਜੀ -ਹਾਂਜੀ -ਹਾਂਜੀ। ਇਸ ਕਰਕੇ ਸਾਨੂੰ ਆਪਣੇ ਮੋਬਾਇਲ ਦੀ ਵਰਤੋਂ ਨਾ ਆਪਣੇ ਇਸ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈਗੀ ਹੈ। ਜਿੰਨਾ ਹੋ ਸਕੇ ਓਨੇ ਜ਼ਰੂਰਤ ਤੇ ਵੀ ਯੂਜ ਕਰੋ ਨਹੀਂ ਹੈਗੀ ਤੇ ਨਾ ਵੀ ਕਰੋ।
ਹਾਂ, ਜਿਆਦਾ ਯੂਜ ਕਰਨ ਦੀ ਲੋੜ ਈ ਨਹੀਂ ਹੈਗੀ ਆਪਣਾ ਮਤਲਬ ਆਪ ਕੰਮ ਹੋ,
ਹਾਂਜੀ-ਹਾਂਜੀ, ਹਾਂਜੀ ਜਿੰਨਾ ਸਾਡਾ ਮਤਲਬ ਅਸੀਂ ਉਹਦੇ ਅਕੋਰਡਿੰਗਲੀ ਸਾਰੇ ਕਰ ਸਕਦੇ ਹੈਗੇ ਆ। ਚਲੋ ਠੀਕ ਐ, ਫੇਰ ਮੈਂ ਤੁਹਾਨੂੰ ਫੇਰ ਬਾਅਦ ਚੋਂ ਗੱਲ ਕਰਨੀ ਹੈਗੀ ਆ।
ਠੀਕ ਐ ਜੀ ਠੀਕ ਐ ਜੀ।